ਸਾਸੀ ਕਾਲ ਜੀ।
ਹੋਰ ਕੀ ਹਾਲ ਐ।
ਬਸ ਵਦੀਆ-ਵਦੀਆ, ਤੁਸੀਂ ਸੁਣਾਓ?
ਹੋਰ ਕੀ ਕਰ ਰਏ ਸੀ?
ਬਸ ਬੈਠੇ ਸੀ, ਕੰਮ ਲੱਗੇ ਸੀ, ਮਾੜਾ-ਮੋਟਾ ਜੁਕਾਮ ਨਾਲ ਥੋੜਾ ਜਿਆ, ਗਲਾ ਗੁਲਾ ਖਰਾਬ ਹੋਇਆ ਥ ਬੜਾ। ਗਰਮ ਸਰਦ ਹੋਗਈ, ਹਾਂਜੀ। ਕਦੀ ਇੱਥੇ ਗਰਮ ਹੋ ਜਾਂਦੀ ਕਦੀ ਠੰਡ ਹੋ ਜਾਂਦੀ ਉਸ ਕਰਕੇ ਨਾ।
ਓਕੇ-ਓਕੇ ਹਾਂ, ਸਾਡੇ ਇੱਥੇ ਵੀ ਠੀਕ। ਮੌਸਮ ਅੱਛਾ ਹੋਈਦਾ।
ਹਾਂਜੀ-ਹਾਂਜੀ, ਨੀ ਚਲੋ ਅਹ ਵਦੀਆ ਬਾਰਿਸ਼ ਬਾਰਿਸ਼ਾਂ। ਮਤਲਬ ਬਾਰਸ਼ਾਂ ਟਾਈਮ ਬਾਰਸ਼ਾਂ ਜ਼ਰੂਰੀ, ਗਰਮੀ ਟਾਈਮ ਗਰਮੀ ਚਾਈਦੀ ਐ ਤੇ ਸਰਦੀ ਨੂੰ ਸਰਦੀ ਹੋਣੀ ਚਾਈਦੀ ਐ ਨਈ ਤੇ ਇੱਕ ਜਿਆ ਮੌਸਮ ਹੋਏ ਤੇ ਬੰਦਾ ਫੇਰ ਐਨ ਮੁਸ਼ਕਿਲ ਹੋ ਜਾਂਦਾ ਬੰਦੇ ਦੇ ਲਈ ਫੇਰ।
ਹਾਂ ਇਹ ਵੀ ਐ।
ਹਾਂਜੀ।
ਹੋਰ ਦੱਸੋ?
ਹੋਰ ਸਬ ਵਦੀਆ।
ਹੂੰ, ਬਸ ਵਦੀਆ ਮੈ ਵੀ, ਲੱਗੇ ਆ ਕੰਮ ਥੋੜੇ ਬੌਤ।
ਅੱਛਾ।
ਹੂੰ।
ਹੋਰ ਤੁਸੀਂ ਸਕੂਲ ਟਾਈਮ ਯਾ ਕੋਲਜ ਟਾਈਮ ਨੂੰ ਯਾਦ ਨਈ ਕਰਦੇ ਜਿਵੇਂ ਕਿ ਸਕੂਲ
ਸਕੂਲ ਟਾਈਮ ਦਾ ਬੌਤ ਅੱਛਾ ਸੀ। ਸਕੂਲ ਟਾਈਮ, ਹੂੰ, ਅੱਛਾ ਸੀ।
ਸਬ ਦਾ ਈ ਵਦੀਆ ਰੈਂਦਾ, ਹਾਂ।
ਹਜੇ ਵੀ ਹੁੰਦੀ ਐ, ਗੱਲਾਂ ਬਾਤਾਂ ਹੂੰਦੀਆਂ ਫਰੈਂਡਸ ਨਾਲ।
ਅੱਛਾ, ਨਈ ਚਲੋ ਵਦੀਆ। ਹਾਂ ਉਹ ਐ ਕਿ ਕਈ ਦੋਸਤ ਯਾਰ ਅ ਕਾਫੀ ਟਾਈਮ ਤੱਕ ਸਾਥ ਦਿੰਦੇ ਨੇ, ਕਈ ਵੀ ਛੱਡ ਜਾਂਦੇ ਨੇ, ਕਈ ਅਪਣੇ-ਅਪਣੇ ਕੰਮਾਂ ਚ ਬੀਜੀ ਹੋ ਜਾਂਦੇ ਨੇ। ਤੇ ਕਈ ਕਾਫ਼ੀ ਸਾਲਾਂ ਤੱਕ ਨਾਲ ਈ ਜੁੜੇ ਰਹਿੰਦੇ ਨੇ ਤੇ ਵੀ ਚਲੋ।
ਹੂੰ, ਹੂੰ, ਹਾਂ ਨਹੀਂ ਅਸੀਂ ਸਾਰੇ ਅਸੀਂ ਗਰੁੱਪ ਟੇਡ ਕੀਤਾ ਦਾ ਉਹਦੇ ਚ ਸਾਰੇ ਈ ਫਰੈਂਡਸ ਨੇ।
ਚਲੋ ਵਦੀਆ ਥੋੜਾ ਜਿਆ ਵਦੀਆ ਇਹ ਵਦੀਆ ਚੀਜ਼ ਐ ਮਤਲਬ ਕਿ ਗੱਲਾਂ ਕਲਾਂ ਹੋ ਜਾਂਦੀ ਚਲੋ। ਕੁਛ ਨਾ ਕੁਛ ਅਪਣੇ ਚੀਜ਼ਾਂ ਸ਼ੇਅਰ ਕਰ ਲਈਏ ਯਾਂ ਕੋਈ ਐਵੇਂ ਦੇ ਦੋਸਤ ਹੁੰਦੇ ਨੇ ਅਪਣੇ ਗਰੁੱਪ ਚ ਕਿ ਵੀ ਜਿਨਾਂ ਨਾਲ ਆਪਾਂ ਗੱਲਾਂ ਸ਼ੇਅਰ ਕਰ ਸਕੀਏ।
ਕਈ ਬਿਜ਼ੀ ਨੇ ਕੋਈ ਗੱਲ ਈ ਨੀ ਕਰਦਾ।
ਹਾਂ ਇਹ ਤੇ ਹੈ ਜਦੋਂ ਥੋੜਾ ਟਾਈਮ ਕਦੀ ਲੱਗੇ ਉਹ ਸਪੈਸ਼ਲ ਹੋਇਆ ਕਿ ਚਲੋ ਉਹ ਗਰੁੱਪ ਵੀ ਬਣੇ ਨੇ ਲੇਕਿਨ ਐ ਕਦੀ ਆ ਗ ਵੈਸੇ ਗੱਲ ਕਰਨ ਦਾ ਮਨ ਹੋਇਆ ਜ਼ਿਆਦਾ ਤੇ ਕਰ ਲਿਆ ਕਰ ਲਿਆ ਨਹੀਂ ਤੇ ਗਰੁੱ ਬਣਿਆ ਤੇ ਬਣਿਆ ਹੀ ਹੈ ਬਸ
ਹਮ ਹਮ ਹਮ ਆਪ ਨੇ ਕਿਆ ਕਰਨਾ ਮੈਂ ਅਜੇ ਮੰਮੀ ਦੀ ਫੋਨ ਤ ਮੇਰੇ ਪਾਸ ਹੈ ਹੋਰ।
ਹੋਰ ਵਦੀਆ।
ਫੋਨ ਅਭੀ ਦੇ ਦੂੰਗੀ ਤੇਰੇ ਕੋ, ਹਾਂ ਉਹਨੇ ਦੇਖਣਾ ਹੈਗਾ ਕੁੱਛ।
ਅੱਛਾ-ਅੱਛਾ
ਹਮ
ਹਾਂਜੀ, ਅੱਛਾ ਅ ਕੋਲਜ ਟਾਈਮ ਨੀ ਇੰਨਾ ਯਾਦ ਕਰਦੇ ਮਤਲਬ ਸਕੂਲ ਟਾਈਮ ਜ਼ਿਆਦਾ ਕਰ
ਨਹੀਂ ਮੈਂ ਕੋਲੇਜ ਕੀਤਾ ਨੀ ਏ।
ਅੱਛਾ ਕੋਲੇਜ ਨੀ ਕੀਤਾ, ਅੱਛਾ ਕੋਰਸ ਕਿਤੇ ਸਕੂਲ ਤੋਂ ਬਾਅਦ ਜਿਵੇਂ ਕੋਰਸ ਵਗੈਰਾ। ਜਿਦਾਂ ਓਪਨ ਕੋਰਸ ਵਗੈਰਾ ਹੂੰ, ਆਹੋ, ਠੀਕ, ਠੀਕ ਚਲੋ ਵਧੀਆ।
ਅੱਜ ਕੀ ਬਣਾਇਆ ਸੀ?
ਅੱਜ ਤੇ, ਅਹ ਸਵੇਰੇ ਤੇ ਸਾਡੀ ਸਬਜ਼ੀ ਵਗੈਰਾ ਬਣਦੀ ਸ਼ਾਮ ਨੂੰ ਸਾਡੇ ਦਾਲ ਚਾਵਲ ਵਗੈਰਾ ਬਣਦੇ ਨੇ। ਕੋਈ ਵੀ ਦਾਲਾਂ ਬਣ ਜਾਂਦੀ ਜਿਵੇਂ, ਆਹ ਹਾਂਜੀ। ਇਹ ਚੀਜ਼ ਹੈ, ਬਾਕੀ ਉਹੀ ਹੈ ਕਿ ਸਾਡੇ ਵੀ ਨੋਨ ਵੈਜ ਤੋਂ ਥੋੜ੍ਹਾ ਜਿਹਾ ਥੋੜ੍ਹਾ ਹੈ ਕਿ ਤਾਂ ਹੈ ਹੀ ਨੀ ਸਾਡੇ ਵੀ ਨੋਨ ਵੈਜ ਦਾ ਕਿ ਬਈ ਖਾਣਾ ਆ ਕੁਛ ਸਾਡੇ ਨੋਨ ਵੈਜ ਤੋਂ ਸਾਡੇ ਗੂ ਰੂਆਂ ਤੋਂ ਚੱਲਦਾ ਆ ਰਿਹਾ ਕਿ ਨੋਨ ਵੈਜ ਖਾਣਾ ਹੀ ਨਹੀਂ, ਹਾਂਜੀ।
ਸਾਡੇ ਵੀ ਨਹੀਂ ਖਾਂਦੇ ਹੈਗੇ।
ਤੁਹਾਡੇ ਵੈਸੇ ਅਹ ਮਤਲਬ ਅੱਛਾ ਖਾ ਸਕਦੇ ਆ ਜਿਵੇਂ
ਹਮ-ਹਮ ਪਰ ਮੈਂ
ਠੀਕ-ਠੀਕ ਆਪਣੇ ਉੱਪਰ ਅਹ ਕਿ ਵੀ ਹਾਂ ਖਾਣਾ ਨਹੀਂ ਖਾਣਾ। ਅੱਛਾ, ਜਿਵੇਂ ਤੁਹਾਡੇ ਹਸਬੈਂਡ ਵਗੈਰਾ ਨੇ ਉਹ ਖਾ ਲੈਂਦੇ ਨੇ। ਕਿ ਜਿਵੇਂ ਨਹੀਂ ਆ ਚੀਜ਼ਾਂ
ਨਹੀਂ
ਅੱਛਾ, ਨਹੀਂ ਚਲੋ ਫੇਰ ਤੇ ਠੀਕ ਹੈ ਕਿਉਂਕਿ ਅਹ ਹਾਂ ਜਿੰਨਾ ਏਸੀ ਤੋਂ ਪਰਹੇਜ਼ ਰੱਖਿਆ ਜਾਏ ਉਹ ਵਧੀਆ ਹੀ ਹੈ।
ਪੇਕੇ ਵੱਲ ਸਾਰੇ ਖਾਂਦੇ ਨੇ।
ਅੱਛਾ
ਟੈਨ ਮਿਨਟਸ ਬਾਅਦ ਲੇ ਲਿਓ, ਪਲੀਜ਼। ਹੋਰ, ਮੀਡਿੳ ਔਨ ਕਰਨਾ ਏ।
ਅ ਕਿਉਂਕਿ ਅ ਅੱਛਾ ਅੱਗੇ ਹੁਣ ਜਿਵੇਂ ਤੁਸੀਂ ਕੱਲ੍ਹ ਨੂੰ ਕੀ ਸੋਚਿਆ ਜਿਵੇਂ ਬੱਚਿਆਂ ਨੂੰ ਵੀ ਆਹ ਚੀਜ਼ਾਂ ਦਓਗੇ ਜਾਂ ਫਿਰ ਕਿ ਪਰਹੇਜ਼ ਰੱਖੋ ਇਹ ਚੀਜ਼ਾਂ ਤੌਂ।
ਜਿਵੇਂ ਨ ਨੋਨ ਵੈਜੀਟੇਰੀਅਨ ਚੀਜ਼ ਏ ਖਾਣ ਵਾਲੀ। ਅੱਛਾ, ਅੱਛਾ ਜਿਵੇਂ ਬ ਚੇ ਤੇ ਕੇ ਵੀ ਹਾਂੁਣ ਕੀ ਉਹ ਕੀ ਸੋਚਦਾ ਉਸ ਚੀਜ਼ ਬਾਰੇ ਐ ਜਾਂ ਜੋ ਵੀ ਐ।
ਹਮ-ਹਮ-ਹਮ, ਉਹ ਬਸ ਅਸੀਂ, ਠੀਕ ਕਨ ਵਗੈਰਾ ਤੇ ਨਹੀਂ ਐਗ ਵਗੈਰਾ ੳਦਾਂ ਮੰਨ ਏ ਤੇ ਖਾ ਲੈਂਨੇ ਆਂ।
ਅੱਛਾ-ਅੱਛਾ, ਹਾਂ ਚਲੋ ੳਹ ਤੇ ਹੁਣ ਜਿਵੇਂ ਅਹ ਬੱਚੇ ਦਾ ਅੱਗੇ ਮਨ ਕਰੇ ਉਸ
ਹਾਂ, ਪਰ ਉਹ ਵੀ ਦੇਖ-ਦੇਖ ਕੇ ਖਾਂਦੇ ਨੇ ਯ ਰੈੱਡ ਡੋਟ ਹੈ ਜਾਂ ਗ੍ਰੀਨ ਡੋਟ ਹੈ।
ਅੱਛਾ, ਅੱਛਾ ਬੱਚੇ ਮਤਲਬ ਦੇਖਦੇ ਨੇ ਅੱਗੇ ਕਿ ਬਈ ਆਹ ਚੀਜ਼ ਕਿਹੜੀ ਹੈ ਤੇ ਆਹ ਚੀਜ਼ ਕਿਹੜੀ।
ਹਮ ਠੀਕ, ਇਸਪੇ ਨਹੀਂ ਹੋਗਾ ਨਾ ਬੇਟਾ, ਹਮ ਹਾਂ ਜੀ।
ਹਾਂ ਜੀ ਜੇ ਸਖਾਈਆਂ ਠੀਕ ਰਹਿੰਦੀ ਕਿੳੰਕਿ ਕੱਲ੍ਹ ਨੂੰ ਫੇਰ ਨੂੰ ਅਹ, ਬ। ਤੈਨੂੰ ਸਮਝ ਹੋਏ ਤੇ ਚਾ ਬਣਾਵਾਂ ਚੀਜ਼ ਕਿ ਲੈਸ ਕੇ ਜੋ ਵੀ ਸੀਗਾ।
ਲੈ ਸਕਦਾ। ਹਾਂ ਕਈ ਵਾਰੀ ਵਿਆਹ ਸ਼ਾਦੀ ਹੋ ਸਕਿਆ ਦੇਖਦੀ ਹੈ ਕਿ ਖਾ ਲਾ ਪਕੌੜੇ-ਪਕੌੜੇ ਹੁੰਦੇ ਨੇ। ਪਰ ਉਹ ਬਾਅਦ ਚ ਪਤਾ ਲੱਗਦਾ ਅੰਦਰ ਚਿੱਕਨ ਹੈ।
ਅੱਛਾ ਹਾਂ ਨ ਇਹ ਵੀ ਦੇਖੋ। ਇੱਕ ਤਰ੍ਹਾਂ ਦੀ ਡਿਊਟੀ ਹੈਗੀ ਆ ਵੀ ਕਿ ਬੱਚੇ ਨੂੰ।
ਹਾਂ।
ਆਜ ਚੀਜ਼ ਖਾਣ ਵਾਲੀ ਹੈ ਆ ਨਹੀਂ ਖਾਣ ਵਾਲੀ।
ਹਾਂ ਪਰ ਅਸੀਂ ਕਹਿੰਦੇ ਹਾਂ ਜੇ ਮਨ ਤੇ ਖਾ ਲੋ ਨਹੀਂ ਮਨ ਤੇ ਨਾ ਖਾਓ। ਕੋਈ ਬੰਦਿਸ਼ ਨਹੀਂ ਹੈ ਹਮ।
ਜਾਂ ਦਾਦੀ ਸੇ ਲਿਆ ਜਾਂ।
ਤੁ ਅਹ ਮ। ਜਿਵੇਂ ਕਰਦੇ ਹੋ ਚੀਜ਼ਾਂ ਤੇ ਕੋਈ ਪ੍ਰੋਫੈਸ਼ਨਲ ਵੀ ਗਏ ਕਿ ਨੋਰਮਲ ਉੱਥੇ। ਕੇ ਲੋਕਲ ਹੀ।
ਪ੍ਰੋਫੈਸ਼ਨਲੀ। ਤੁਹਾਨੂੰ ਮੈਂ ਸ਼ੇਅਰ ਕੀਤਾ ਤੁਸੀਂ ਇੱਕ ਵਾਰ ਦੇਖਣਾ ਮੇਰੀ ਪ੍ਰੋਫਾਈਲ।
ਕੋਈ ਨੀ ਕੋਈ ਮੈਂ ਦੇਖਦਾ ਚੈੱਕ ਕਰਨ ਕਰਾਂਗਾ ਜੀ।
ਹਾਂ ਜੀ ਹੋਰ ਮਨੀ।
ਅੱਜ ਤੱਕ ਮੈਂ ਕਿਹਾ ਮਿਲਿਆ ਮੌਕਾ ਆ ਚੀਜ਼ ਦਾ ਜਿਵੇਂ ਕਦੀ।
ਕਿਸ ਚੀਜ਼ ਦਾ?
ਮੈਂ ਜਿਵੇਂ ਕਈ ਵਾਰੀ ਹੁੰਦਾ ਨਾ ਅ ਕਿ ਐਵੇਂ ਦੀਆਂ ਚੀਜ਼ਾਂ ਚ ਜਿਵੇਂ ਆਰਟਿਸਟ ਵਗੈਰਾ ਜਿੱਦਾਂ। ਕੋਈ ਪ੍ਰੋਫੈਸ਼ਨਲ ਜਿੱਦਾਂ ਅਹ ਕੋਈ ਕੀ ਕਹਿੰਦੇ ਨੇ? ਸੈਲੀਬ੍ਰਿਟੀ ਟਾਈਪ ਜਿਵੇਂ ਉਹ ਵੀ ਆਉਂਦੇ ਨੇ।
ਹਾਂ ਨਹੀਂ ਸ਼ੋਟਸ ਵਗੈਰਾ ਤਾਂ ਹੋਇਆ ਹੀ ਸੀ ਡਨ। ਪਰ ਫਿਰ ਉਹਦੇ ਚ ਨਾ। ਟਾਈਮਿੰਗ ਪੂਰਾ ਉੱਥੇ ਰਹਿਣਾ ਪੈਂਦਾ। ਫਿਰ ਬੱਚਿਆਂ ਕਰਕੇ ਨਹੀਂ ਰਹ। ਦੇ ਸੀ ਉਦੇ।
ਠੀਕ ਠੀਕ ਠੀਕ। ਹਾਂ ਫਿਰ ਉਹ। ਹਾਂ ਜੀ ਹਾਂ ਜੀ ਫਿਰ ਉਹ ਇਹ ਸਿਸਟਮ ਨਹੀਂ ਚੱਲਦਾ ਉੱਥੇ। ਬੱਚਿਆਂ ਨੂੰ ਸੰਭਾਲਣਾ ਜਾਂ ਫਿਰ ਉਹ ਚੀਜ਼ਾਂ ਸਾਰੀਆਂ। ਹਾਂ ਜੀ।
ਹਾਂ। ਨਹੀਂ ਸੰਭਾਲ ਤੇ ਲੈਂਦੇ ਨੇ ਘਰ ਦੇ ਵੀ ਪਰ। ਫਿਰ ਵੀ ਇੱਕ ਨਹੀਂ ਹੋ ਪਾਉਂਦਾ ਕਿ ਬਾਹਰ ਛੋੜ ਕੇ ਜਾਣਾ ਘਰ।
ਠੀਕ ਠੀਕ ਠੀਕ।
ਹਮ ਹਮ। ਹੋਰ ਅਸੀਂ ਅੱਜ ਬਣਾਇਆ ਸੀ। ਅੱਜ ਅਸੀਂ ਬਣਾਇਆ ਸੀ ਮੈਂ ਤੇ ਭੁੱਲ ਗਈ ਹਾਂ। ਅੱਜ ਬਣਾਇਆ ਸੀ ਬੈਂਗਣ ਦਾ ਪੜਥਾ।
ਅੱਛਾ ਅੱਛਾ। ਬੈਂਗਣ ਬੈਂਗਣ ਨਹੀਂ ਖਾਂਦਾ ਮੈਂ। ਬੈਂਗਣ ਪਸੰਦ ਨਹੀਂ ਐ। ਬੈਂਗਣ ਬਾਕੀ ਸਾਰੇ ਖਾਂਦੇ ਨੇ ਘਰ ਸਾਡੇ। ਲੇਕਿਨ ਮੈਂ ਨੀ ਖਾਂਦਾ।
ਨਹੀਂ ਪੜ੍ਹਥਾ ਤੇ ਅੱਛਾ ਬਣਦਾ।
ਹਾਂ ਜੀ। ਨਹੀਂ ਚਲੋ ਅਹ। ਚੀਜ਼ ਤੇ ਵਧੀਆ ਹੀ ਬਣਦੀ ਸਾਰੀਆਂ। ਭਾਵੇ ਕੁੱਝ ਵੀ ਬਣਾ ਲੋ। ਲੇਕਿਨ ਹੁਣ ਉਹ ਥੋੜਾ ਜਾ ਉਹ ਕੇ ਬੇਕਰੀ। ਸਾਰ ਜਾ ਬਾਕੀ ਚਾਹੇ ਭਾਵੇਂ ਕੁੱਝ ਵੀ। ਘੀਆ ਹੋ ਜੇ ਜਾਂ ਕੁੱਝ ਹੋ ਜੇ ਸਬਜ਼ੀ ਹੋ ਜੇ ਹੋਰ। ਪਰ ਥੋੜਾ ਜਿਹਾ ਪਤਾ ਨੀ ਕਿਉਂ ਸ਼ੁਰੂ ਤੋਂ ਹੀ ਬੈਂਗਣ ਨਾਲ। ਕੀ ਦੁਸ਼ਮਣੀ ਹੈ ਕਿ ਪਤਾ ਨੀ ਇਹ ਸਵਾੱਦ ਨੀ ਲੱਗਦਾ ਕਿ ਕੀ ਚੀਜ਼ ਆ।
ਹਾਂ ਇਹ ਤੇ ਹੈ। ਆਪਾਂ ਵੀ ਸਭ ਕੁੱਝ ਬਣਾ ਲੈਂਦੇ ਹਾਂ। ਸਭ ਕੁੱਝ ਖਾ ਲਈਦਾ।
ਨਹੀਂ ਚਲੋ ਵਧੀਆ।
ਟਿੰਡੇ ਵਿੰਡੇ ਸੱਭ ਬਣਾ ਲੈਂਦੇ ਤੋਰੀ ਸਾਡੇ ਵੀ ਦਿਨ ਸਬਜ਼ੀ ਬਣਦੀ ਹੈ ਰਾਤੀ ਦਾਲ।
ਬਿਆਣੀੀਆਂ ਨੂੰ ਨੋ ਲਈਦੀ ਬਹੁ ਤੇੜ ਕਿੱਦਾਂ ਮਤਲਬ ਆਵਾਜ਼ ਨੀ ਆਈ ਸੀ ਕੀ ਕਹ ਰਹੇ ਸੀ।
ਮੈਂ ਕਿਹਾ ਸਾਡੇ ਵੀ ਦਿਨੇ ਸਬਜ਼ੀ ਰਾਤੀ ਦਾਲ ਵਗੈਰਾ ਬਣਦੀ ਹੈ।
ਅੱਛਾ ਚਾਵਲ ਵੀ ਬਣਾਦੇ ਹੋ ਕੇ ਅੱਛਾ। ਹਾਂ ਵੈਸੇ ਸਾਰੇ ਤੇ ਆਹੀ ਕਹਿੰਦੇ ਨੇ ਕਹਿੰਦੇ ਸਵੇਰੇ ਦਾਲ ਚਾਵਲ ਬਣਾਓ ਤੇ ਸ਼ਾਮ ਨੂੰ ਸਬਜ਼ੀ ਬਣਾਓ। ਪਰ ਹੁਣ ਆਦਤਾਂ ਪਈਆਂ ਸ਼ੁਰੂ ਦੀਆ। ਹਾਂ ਕਈ ਅਸੀਂ ਵੀ ਇਹੀ ਚੀਜ਼ਾਂ ਸੁਣੀਆਂ ਕੋਈ। ਸਵੇਰੇ ਬਣਾਓ ਜੀ ਸਵੇਰੇ ਦਾਲ ਚਾਵਲ ਬਣਾ ਲਓ ਰਾਤ ਨੂੰ ਸਬਜ਼ੀ ਬਣਾਓ ਤੇ ਹੈ ਵੀ ਠੀਕ ਹੈ ਕਿਉਂਕਿ ਚਾਵਲ ਦਾ ਇਹ ਹੈ ਕਿ ਚਾਵਲ ਹੈ ਤੇ ਦਿਨ ਚ ਖਾਣ ਵਾਲੀ ਚੀਜ਼ ਹੈ ਸ਼ਾਮ ਨੂੰ ਪੁੱਛ ਓਥੇ ਆ ਚੀਜ਼ਾਂ ਫ ਹਾਂਜੀ ਏਦਾਂ ਦਾ
ਹਾਂਜੀ ਹੋਰ ਹੁਣ ਕੀ ਬ ਪਿੱਛੋਂ ਆਵਾਜ਼ ਆ ਰਹੀ ਥੋੜ੍ਹੇ ਉਹਨਾਂ ਨੂੰ ਕਾਊਂਟ ਨੀ ਹੋਏਗੀ ਜੇ ਫਿਰ
ਹਾਂ ਸ਼ਾਪ ਤੇ ਬੈਠਾ ਸੀ ਨਾ ਥੋੜਾ ਸਾਈਡ ਤੇ ਜਾਵਾਂ ਮੈਂ ਹਾਂਜੀ। ਹੋਰ ਸੁਣਾਓ ਕੀ ਕਰਦੇ।
ਬਸ ਬੈਠੇ ਆ ਫੋਨ ਲੈ ਕੇ
ਅੱ ਅੱਛਾ ਹੁਣ ਬੇਬੀ ਫੋਨ ਮੰਗ ਰਹੀ ਕਿ ਬਈ ਦੇ ਦੋ ਬਸ ਮੈਨੂੰ।
ਨ ਬਸ ਨਹੀਂ ਉਹ ਕੁਛ ਵੀਡੀਓ ਵਗੈਰਾ ਉਹਨ ਦੇਖਣੀ ਹੋਏਗੀ।
ਅੱਛਾ, ਅੱਛਾ।
ਡਰਾਇੰਗ ਵਗੈਰਾ ਦੀ ਫਿਰ ਦੇ ਦਿੰਦੀ ਹੈ ਵਾਪਿਸ।
ਬਾਰਿਸ਼ ਬਾਰਿਸ਼ ਦਾ ਮੌਸਮ ਜਿਵੇਂ ਹੁੰਦਾ ਤੇ ਬੱਚੇ ਕਹਿੰਦੇ ਨੇ ਕਿ ਵੀ ਹਾਂ ਬ ਅਸੀਂ ਬਾਹਰ ਨਹਾਉਣਾ ਇਸ ਐਵੇਂ ਦੀ ਚੀਜ਼ਾਂ ਕੁਛ ਹੈ ਬੱਚਾ ਬ ਨੂੰ ਸ਼ੌਕ ਹੈ ਮ
ਵੈਸੇ ਹੀ ਨਾ ਕੇ ਆਈਏ ਉਹ ਬਾਰਿਸ਼ ਵਿਚ ਸਕੂਲ ਤੋਂ
ਅੱਛਾ, ਅੱਛਾ, ਅੱਛਾ ਇਹ ਸਵੇਰੇ ਨੌ ਤੋਂ ਸਕੂਲ ਲੱਗਦਾ ਸ ਦਸ ਵਜੇ ਸ਼ਾਮੀ ਸ਼ ਦਪਹਿਰ ਨੂੰ ਆਉਂਦੇ ਹੋਣਗੇ ਫਿਰ।
ਨਹੀਂ ਸਾਡੇ ਇੱਥੇ ਲੱਗਦਾ ਹੈ ਸਵੇਰੇ ਲੱਗਦਾ ਪੋਨੇ ਸੱਤ ਲੱਗ ਜਾਂਦਾ ਸਕੂਲ।
ਅੱਛਾ।
ਹਮ ਸਰਦੀ ਹੋਏ ਜਾਂ ਗਰਮੀ ਹੋਏ ਇੱਕ ਹੀ ਟਾਈਮ। ਹਾਂ ਇੱਕ ਹੀ ਟਾਈਮ ਹੈ ਸਰਦੀ ਹੋਏ ਜਾਂ ਗਰਮੀ ਹੋਏ। ਇੱਕ ਹੀ ਟਾਈਮ।
ਅੱਛਾ ਨੀ ਕਈ ਵਾਰੀ ਕਈ ਇਸ ਜਾਣਾ ਨਾ ਕਿ ਸਵੇਰੇ ਗਰਮੀ ਚ ਛੇਤੀ ਟਾਈਮ ਕਰ ਦਿੰਦੇ ਨੇ ਕਈ ਸਰਦਿਆ ਚ ਥੋੜਾ ਲੇਟ ਕਰ ਦਿੰਦੇ ਨੇ ਇੱ
ਵੀ ਨਹੀਂ ਹੈ ਨਾ ਸਰ ਜੀ ਗਰਮੀ ਭਾਵੇ ਜਿੰਨੀ ਮਰਜ਼ੀ ਸਰਦੀ ਹੋਏ ਭਾਵੇ ਜਿੰਨੀ ਮਰਜ਼ੀ ਗਰਮੀ ਹੋਏ ਇੱਕ ਹੀ ਟਾਈਮ ਹੈ।
ਅੱਛਾ, ਅੱਛਾ।
ਹਮ।
ਹਾਂ ਉਹ ਵੀ ਅੱਛਾ ਬਰਸਾ ਅੱਛਾ ਬਰਸਾਤੀ ਚ ਵੀ ਸੇਮ ਸਾਰੇ।
ਅਸੀਂ ਦੇਖ ਰਹੇ ਸੀ ਸ਼ਾਮ ਦੇ ਟਾਈਮ ਬੱਚੇ ਫਸੇ ਹੋਏ ਨੇ ਬੱਸ ਚ।
ਅ ਅੱਛਾ।
ਇਹ ਪਹਾੜੀ ਇਲਾਕੇ।
ਤੁਹਾਡੀ ਵਾਇਸ ਘੱਟ ਰਹੀ ਹੈ ਚਲੋ ਮੈਂ ਦੁਬਾਰਾ ਕਰਨੀ ਆ ਠੀਕ ਹੈ। ਓਕੇ, ਓਕੇ
ਆਹੋੋ